ਹੈਲੋ ਸ ਸ੍ਰੀ ਕਾਲ ਜੀ ਕਿਵੇਂ ਹੋ ਤੁਸੀਂ
ਬਸ ਵਧੀਆ
ਕੀ ਕਰਦੇ ਸੀ
ਇਹਨਾਂ ਨਾਲ ਗੱਲ ਕਰਦੀ ਸੀ
ਤ ਸਤ ਸਤ ਸਤ।
ਪਿਆ ਸੀ ਹੁਣ ਨੂੰ।
ਅੱਛਾ।
ਹਮ
ਹਮ ਹਾਂ ਹੋ ਨਹੀਂ ਸੋਏ ਤਾਂ ਨ ਤੀ ਦੂਸਰੇ ਫੋਨ 'ਤੇ ਫੋਨ ਹੈਂ
ਮੈਂ ਕਿਹਾ ਸੋਣਾ ਕਿ
ਹਾਂ, ਓ ਮਾਸੀ ਕੀ ਬੇਟੀ ਕਾ ਕੋਲ ਐ ਹਾਂ, ਅਭੀ ਕਰਤੀ ਹੂੰ ਪੰਜ ਮਿੰਟ। ਹੈਂ? ਹਾਂ, ਤੁਸੀਂ ਸੁਣਾਓ ਹਿਮਾਂਸ਼ੀ ਹਾਂ
ਅੱਛਾ।
ਅੱਛਾ, ਅੱਛਾ ਅੱਜ ਜਾਣਾ ਨੀ ਮੇਰੇ ਕੋਲ ਰਿਜੈਕਟ ਹੋ ਚੁੱਕੀ ਲਮੈਨੂੰ ਲੱਗਦਾ। ਤੁਹੀ ਹਿਮਾਂਸ਼ੀ, ਤੁਸੀਂ ਬੋਲਦੇ ਰਹੋ। ਤੁਸੀਂ ਮੈਂ ਜਿਹੜੀ ਗੱਲ ਕਰ ਰਹੀ ਹੈ। ਉਹ ਵੀ ਬੋਲਦੇ ਰਹੋ। ਹਮ ਕਿੱਥੇ ਜਿਮ ਤੋਂ ਕਰ ਜਾਣਾ? ਹੋ ਗਿਆ ਜਿੰਮ ਕੰਪਲੀਟ ਹੁਣ ਕਿਥੇ? ਅੱਛਾ। ਕੰਮ ਤੇ ਨਹੀਂ ਜਾਣਾ। ਹਿਮਾਂਸ਼ੀ, ਤੁਸੀਂ ਜਵਾਬ ਵੀ ਦੇ ਸਕਦੇ ਹੋ।
ਸਾਡੇ ਕੋਲ, ਸਾਡੇ ਕੋਲ।
ਗੱਲ।
ਹਮ
ਦੋਨੋਂ ਪਾਸੇ ਮੈਂ ਫੋਨ ਲਾਏ ਹੋਏ ਨੇ, ਦੋਨੋਂ ਕੰਨਾਂ ਤੇ ਹੁਣ ਕਰ। ਹੋ ਗਿਆ।
ਅੱਛਾ।
ਹੁ ਹੋਰ।
ਉਥ ਉੱਥੋਂ ਕੱਟ ਹੋ ਗਿਆ ਫੋਨ।
ਹਾਂ ਕੱਟ ਹੋ ਗਿਆ ਉੱਥੋਂ ਕੋਲ।
ਕਿਹਦਾ ਫੋਨ ਸੀ?
। ਅਰੇ, ਪੰਜਾਬੀ ਚ ਗੱਲ ਕਰਨੀ ਸੀ ਨਾ ਹੁਣ ਮੈਂ ਤਾਂ ਕੁਝ ਵੀ ਕਹਾਣੀਆਂ ਪਾ ਰਹੀ ਸੀ।
ਮਤਲਬ।
ਅਰੇ, ਫੋਨ ਤਾਂ ਇਨ੍ਹਾਂ ਦਾ ਸੀ, ਬਟ ਪੰਜਾਬੀ 'ਚ ਤੇਰੇ ਨਾਲ ਗੱਲ ਕਰਨੀ ਸੀ। ਕੰਨ 'ਤੇ ਤਾਂ ਫੋਨ ਲਾਇਆ ਹੋਇਆ ਸੀ। ਤਾਂ ਮੈਂ ਪੁੱਛ ਤਾਂ ਸਕਦੀ ਨਹੀਂ ਸੀ ਕੁਛ, ਤਾਂ ਮੈਂ ਏਦਾਂ ਹੀ ਕੁਝ-ਕੁਝ ਪੁੱਛ ਲਿਆ। ਕਹਿੰਦੇ, ਪਾਗਲ ਤਾਂ ਨਹੀਂ ਹੋ ਗਈ ਕਹਿੰਦੇ, ਕਿੱਦਾਂ ਫੋਨ? ਕਹਿੰਦੇ, ਕਿਸ ਦਾ ਫੋਨ ਆ? ਮੈਂ ਕਿਹਾ, ਹਿਮਾਸ਼ੀ ਦਾ ਕਹਿਦੇ, ਫਿਰ ਸਾਦੀ ਕਰ ਲੈ। ਸਮਜ ਆ ਗਈ ਹੋਗੀ ਉਹਨਾਂ ਨੂੰ।
ਹਾਂ। ਮੈਂ ਵੀ ਕਨਫਿਊਜ਼ ਹੋ ਗਈ ਸੀ। ਮੈਂ ਕਿਹਾ, ਕੀ ਹੋ ਰਿਹਾ?
ਹੁ।
ਫੇਰ ਮੈਂ ਚੁੱਪ ਹੀ ਹੋ ਗਈ। ਮੈਂ ਕਿਹਾ, ਚਲੋ।
ਹਾਂ, ਉਹ ਦੋਨੋਂ ਫੋਨ ਕੰਨ 'ਤੇ ਲਾਏ ਹੋਏ ਸੀ, ਇਸ ਕਰਕੇ। ਤੁਸੀਂ ਮੰਤਰਾ ਤੋਂ ਕੁਝ ਸ਼ਾਪਿੰਗ ਕੀਤੀ ਏ ਕਦੇ?
ਮਿੰਤਰਾ ਤੋਂ ਹਾਂ ਮੈਂ।
ਹਾਂ, ਹਾਂ। ਡਰੈੱਸਿਸ ਤੇ ਟੌਪ ਤਾਂ ਬਹੁਤ ਵਧੀਆ ਆਂਦੇ ਨੇ ਇੱਥੇ ਤੋ ਵੀ।
ਹਾਂ ਮੈਂ ਆ ਜਿਓ ਤੇ ਆ ਜਿਓ ਤੇ ਔਡਰ ਕੀਤਾ।
ਅੱਛਾ ਆ ਜਿਓ ਤੇ ਨੀ ਮੈ। ਕਦੇ ਵੀ ਯੂਜ ਕੀਤੀ ਹੋਇਆ ਨੀ ਪਾਰਭ ਪਹਿਲਾ ਕੁਸ਼ਣ। ਸੈਕਿੰਡ ਕੋਸ਼ਨ ਲਿਖੋ। ਰਾਈਟ ਟੂ ਵੇਸ ਬਾਏ ਵਿਚ ਵੋਟਰ ਗੈਟ ਡਟੀ ਆਨਸਰ ਲਿਖੋ ਇਦਾ ਹਮ। ਮੈਂ ਨਾਲ ਨਾਲ ਇਹ ਨੂੰ ਕੁ ਮੈਂ ਕਿਹਾ ਤੂੰ ਕੁਸ਼ਚਨ ਆਨਸਰ ਲਿਖਦੇ।
ਅੱਛਾ।
ਵਿਨੀਤ ਘਰ ਆ ਗਏ ਸੀ ਜੇ ਤੁਸੀਂ ਕਾਲ ਕੀਤੀ।
ਨਹੀਂ ਨਹੀਂ ਉਹ ਹਜੇ ਉੱਥੇ ਹੈ ਕਹਿੰਦੇ ਜੇ ਮੈਂ ਕਿਵੇਂ ਆਵਾਂਗਾ। ਮੈਂ ਕਿਹਾ ਕੀ ਗੱਲ ਹੋ ਗਈ ਕਹਿੰਦੇ ਮੀਂਹ ਪਈ ਜਾਂਦਾ ਤੇ ਮੈਂ। ਐਕਟੀਵਾ ਤੇ ਗਏ। ਮੈਂ ਕਿਹਾ ਤੁਹਾਨੂੰ ਕਿਹਾ ਤਾਂ ਸੀ ਸਵੇਰ ਨੂੰ ਕਿ ਵੀ ਕਾਰ ਲੈ ਜਾਓ।
ਹਾਂ ਘਰਦੇ ਮਾਰਦੇ ਮੰਨਦੇ ਕਿੱਥੇ ਆ।
ਮੰਨਦੇ ਕਿੱਥੇ ਆ ਹੁਣ ਕਹਿੰਦੇ ਕਿ ਵੀ ਮੀਂਹ ਪਈ ਜਾਂਦਾ।
ਹਮ ਇਹ ਤਾਂ ਹੈ ਹੀ।
ਹੁਣ ਰੁਕਣ ਰੁਕਣ ਵਾਲਾ ਤਾਂ ਹੈ ਨੀ ਸਵੇਰ ਦਾ।
ਰੁਕਣ ਨਾਲ ਰਾਤੀ ਦੁੱਧਾ ਲਾਇਆ ਸੀ ਸਾਡਾ ਅਹ ਸਾਢੇ ਛੇ ਵਜੇ ਉਹ ਕਹਿੰਦਾ ਮੈਂ ਰਾਤੀ ਇੱਕ ਵਜੇ ਉੱਠਿਆ ਸੀ ਤੇ ਰਾਤੀ ਇੱਕ ਵਜੇ ਦਾ ਮੀਂਹ ਪੈ ਰਿਹਾ ਸੀ।
ਹਾਂ ਤਾਂ ਹੀ ਫਿਰ ਮੈਂ ਕਿਹਾ ਹੁਣ ਦੇਖਲੋ ਹੁਣ ਕਿਵੇਂ ਕਰਨਾ ਜਾ ਮੈਂ ਕਿਹਾ ਤਾਂ ਐਕਟਿਵ ਆ ਉੱਥੇ ਹੀ ਛੱਡ ਦੋ ਡਰਾਈਵਰ ਨੂੰ ਕਹਿ ਦਓ ਛੱਡ ਦੂਗਾ ਇੱਥੇ ਹੀ
ਹੂ ਹਾਂ।
ਕਹਿੰਦੇ ਮੈਂ ਦੇਖਦਾ।
ਉੱਥੇ ਵੀ ਰੈਪੀਟੋ ਚੱਲਦਾ ਹੋਊਗਾ
ਰੈਪਿਡ ਟੂ ਉਨੇ ਦੀ ਆਫਿਸ ਦੀ ਕਾਰ ਹੈ ਨਾ
ਅੱਛਾ।
ਉੱਥੇ ਡਰਾਈਵਰ ਲੱਗੇ ਹੋਏ ਨੇ ਆਫਿਸਰ ਦੇ।
ਹਾਂ ਤਾਂ ਉਹ ਵੀ ਛੱਡ ਦਿੰਦੇ ਅੱਛਾ ਹਾਂ ਬਸ ਫਿਰ ਠੀਕ ਹੈ।
ਹੂ ਮੈਂ ਕਿਹਾ ਹੁਣ ਜਿਹੜਾ ਮੌਸਮ ਚੱਲਦਾ ਪਿਆ ਮੈਂ ਕਿਹਾ
ਹੂ ਹੂ ਮੌਸਮ ਨੂੰ ਵੇਖ ਕੇ
ਮੈਂ ਕਿਹਾ ਇਸ ਮੌਸਮ ਤਾਂ ਕਾਰ ਹੀ ਠੀਕ ਹੈ।
ਹਾਂ ਇਹ ਤਾਂ ਹੈ ਫਿਰ ਭਿੱਜ ਜਾਂਦੇ ਨੇ ਨਾ ਅਸੀਂ ਅੱਜ ਨੇਬਰ ਦੇ ਨਾਲ ਗਏ ਸੀ ਕਿਉਂਕਿ ਬਾਹਰ ਮੀਂਹ ਪੈ ਰਹੇ ਸੀ ਸਵੇਰੇ 'ਤੇ ਜਾਣਾ ਵੀ ਜ਼ਰੂਰੀ ਸੀ। ਤੇ ਫਿਰ ਇਹਨਾਂ ਦੇ ਪੁਲ ਨਹੀਂ ਕੱਲ ਕੀ ਆ
ਸ਼ਨੀਵਾਰ
ਨਾ ਸਾਡੇ ਨੀ ਹੁੰਦੇ
ਅੱਛਾ ਪ੍ਰਬਧੀ
ਕੱਲ ਸ਼ਨੀਵਾਰ ਕਿੱਥੇ ਹੈ।
ਫ੍ਰਈਡੇ ਥਰਸਡੇ ਫ੍ਰਈਡੇ ਆ
ਹਾਂ ਮੈਂ ਤੂੰ ਤਾਂ ਮੈਨੂੰ ਖੁਸ਼ੀ ਕਰਤਾ ਸੀ ਮੈਂ ਕਿਹਾ ਇੱਕ ਬਸ ਕੱਲ ਕੱਲ ਜਾਣਾ ਪਰਸੋਂ ਛੁੱਟੀ।
ਹਾਂ।
ਹਾਂ ਮੈਂ ਇਹ ਤਾਂ ਸੋਚਿਆ ਮੈਂ ਕਿਹਾ ਮੈਂ ਤਾਂ ਕੱਲ ਰਾਤੀ ਸੀ ਕਰਕੇ ਤਾਂ ਮੈਂ ਸਾਡੇ ਨੋ ਦਸ ਵਜੇ ਤੱਕ ਕੱਪੜੇ ਧੋਤੇ ਤਾਂ ਕਿ ਬਈ ਕੱਲ ਟਿਊਸਡੇ ਹੈਗਾ।
ਟਿਊਜ਼ਡੇ ਨਹੀ ਥਰਸਡੇ
ਹਾਂ ਥਰਸਡੇ ਸੋਰੀ ਕਈ ਵਾਰੀ ਤਾਂ ਏਦਾਂ ਹੁੰਦਾ ਕਿ ਕੱਪੜੇ ਬਹੁਤ ਪਏ ਹੁੰਦੇ ਨੇ ਬਟ ਅਹ ਡੇਜ਼ੂ ਨੂੰ ਸੋਚ ਕੇ ਮੈਂ ਸੋਚਦੀ ਹਾਂ ਅੱਜ ਵੀਰ ਤੂੰ ਪਿੱਛੇ ਗਿਰੇਗਾ ਬਹੁਤ ਬੂਰੀ ਫਿਰ ਕਿਆ ਬੋਲਦੇ ਫਿਰ ਵੀ ਮੈਂ ਧੋ ਲੈਂਦੀ ਹਾਂ ਵੀਰਵਾਰ ਨੂੰ ਨਹੀਂ ਮੈਂ ਫਿਰ ਮੈਂ ਧੋ ਲੈਂਦੀ ਹਾਂ। ਜਦ ਬਹੁਤ ਜਿਆਦਾ ਕੱਪੜੇ ਹੁੰਦੇ ਆ ਐਮਰਜੰਸੀ ਹੁੰਦੀ ਹੈ।
ਹੂ ਹੂ ਹੂ
ਇੱਕ ਅੱਧੀ ਵਾਰ ਤਾਂ ਕੁਛ ਨੀ ਹੁੰਦਾ ਫਿਰ ਮੈਂ ਇਹ ਇਹ ਗੁੱਸਾ ਤਾ ਕਰਦਾ ਮੈਨੂੰ ਮੈਨੂੰ ਕੋਲ ਉਹ ਮੈਂ ਭੁੱਲ ਗਈ ਸੀ।
ਅੱਛਾ। ਨਹੀਂ ਮੈਂ ਤਾਂ ਜਦੋਂ ਮਤਲਬ ਸਵੇਰੇ ਨਹਾਣਾ ਹੁੰਦਾ ਨਾ
ਹਮ ਨ ਹਮ
ਲੈ ਲੈਂਦੀਾਂ ਆਪਣੇ ਲੈ ਲਿਨੀ ਆ ਇੱਕ ਦੋ ਇੱਕ ਦੋ ਕਰਕੇ ਮੈਂ ਕਡ ਦਿੰਨੀ ਹੁੰਨੀ ਹਾਂ ਬਸ ਇੱਕ ਟਿਊਜ਼ਡੇ
ਹਾਂ ਸਹੀ ਆ
ਰਾਤੀ ਨਿਚੇ ਕੌਣ ਜਾਏ ਬਾਰ ਬਾਰ
ਕਣ
ਮੈਂ ਕਿਹਾ ਥੱਲੇ ਕੌਨ ਜਾਵੇ ਬਾਰ ਬਾਰ ਕੱਪੜੇ ਧੋਣ ਫੇਰ ਮੈਂ ਕਿਹਾ ਇੱਥੇ ਹੀ ਠੀਕ ਹੈ। ਆਪਣਾ ਹੱਥ ਨਾਲ ਉਹ ਐਕਸਰਸਾਈਜ਼ ਵੀ ਹੋ ਜਾਂਦੀ ਹੈ।
ਹਾਂ ਸਹੀ ਹੈ। ਜੇ ਰੋਜ਼-ਰੋਜ਼ ਦੇ ਧੋ ਦੋ ਤਾਂ ਫੇਰ ਡੇਲੀ ਹੋ ਜਾਂਦਾ ਤੂੰਨੇ ਕਰਨਾ ਨਹੀ ਕਿਆ ਕਾਮ ਲਿਖ ਲੇ ਜਲਦੀ ਦੇਖ ਪੰਜ ਮਿੰਟ ਰਹਿ ਗਏ ਫੋਨ ਕੱਟਣ ਚ ਦੇਖ ਤੇਰੇ ਪਰੇਡ ਕਿੱਦਾਂ ਦੀ ਕਰਾਂਗੀ ਮੈਂ ਰਖੇਗਾ ਯਾਦ ਯਾ ਤਾਂ ਹੱਥ ਚਲਾ ਲੈ ਜਲਦੀ ਇੱਧਰ ਉਧਰ ਲੇਟੀ ਜਾ ਰਿਹਾ
ਅੱਛਾ
ਇਹ ਇਹ ਸੌਦਾ ਨਹੀਂ ਹੈ।
ਸੁਣਦਾ ਨੀ ਹੁਣ ਤਾਂ ਇਹਦੇ ਕੰਨ ਬੰਦ ਹੋ ਗਿਆ ਬੋਲਾ ਹੋ ਗਿਆ ਏ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
ਸੋ ਰਿਹਾ ਉਹ ਹੁਣ ਤਾਂ ਮੈਂ ਇਹਨੂੰ ਇਹੀ ਕਹਿੰਦੇ ਆ ਮੈਂ ਕਿਹਾ ਬੋਲਾ ਹੋਗਾ ਪ੍ਰਭੂ ਤੂੰ ਹਮ ਨਹੀਂ ਕਹਿਣਾ ਹੀ ਨਹੀਂ ਮਨਦਾ ਬਿਲਕੁਲ ਵੀ ਪੜ੍ਹਨ ਦੇ ਮਾਮਲੇ ਤੇ ਬਿਲਕੁਲ ਕਹਿਣਾ ਨੀ ਮੰਨੂਗਾ ਹੁਣ ਇਹਦੇ ਖੇਡਣ ਦਾ ਟਾਈਮ ਹੋਏਗਾ ਜਿੱਥੇ ਛੇ ਵੱਜੇ ਨੀ। ਤੇ ਰੋਣਾ ਸਟਾਰਟ ਮੈਨੂੰ ਬਾਹਰ ਜਾਣ ਦਾ ਟੈਮ ਹੋ ਗਿਆ ਮੇਰਾ
ਅੱਛਾ।
ਹਮ।
ਮਤਲਬ ਫੇਰ ਇਹਨੂੰ ਹੈ ਹੁੰਦਾ ਮੇਰਾ
ਹਾਂ। ਖੇਡਣ ਦੇ ਟਾਈਮ ਨਾਲ ਕੋਈ ਕੰਪ੍ਰੋਮਾਈਜ਼ ਨਹੀਂ ਹੈਗਾ ਵ ਪੜ੍ਹਨ ਦੇ ਟਾਈਮ ਨਾਲ ਹਾਂ - ਹਾਂ ਉੱਥੇ ਤਾਂ ਹੀ ਇੱਧਰ ਉਧਰ ਹਿਲ ਰਿਹਾ ਕਦੇ ਘੁੰਮ ਰਿਹਾ
ਹਮ।
ਹੁਣ ਇੱਕ ਥੱਪੜ ਲੱਗੂਗਾ ਤੇ ਫਿਰ ਕਰਨੇ ਲੱਗ ਜੂਗਾ।
ਨਹੀਂ - ਨਹੀਂ
ਅੱਧ ਦੀ ਪੜ੍ਹਾਉਣ ਲੱਗਦੀ ਆ ਹ ਐਕਟਿੰਗ ਦੇਖ। ਇਹਨਾਂ ਤੋਂ ਚਪੇੜ ਵੀ ਨੀ ਵਜੀ ਭੱਜਦਾ ਫਿਰ ਰਿਹਾ।
ਹਮ -ਹਮ
ਦੇਖੀ-ਦੇਖੀ ਐਕਟਿੰਗ ਬਾਹਰ ਜਾਵੇ। ਛੇਤੀ ਕੰਪਲੀਟ ਕਰਦੇ ਆ ਰਹੀ ਹੋ ਮੈਂ ਹਮ ਹੁਣ ਪਹਿਲਾਂ ਤਾਂ ਨਾ ਡਰ ਜਾਂਦਾ ਸੀ ਹੁਣ ਪਤਾ ਵੀ ਹਾਂ ਮਾਰ ਤੋਂ ਵੀ ਡਰ ਲੱਗਦਾ ਤੇ ਫੇਰ ਕੰਮ ਕਰਦੇ ਹੋਏ ਵੀ ਅੱਗੇ ਅੱਗੇ ਭੱਜੂਗਾ।
ਅੱਛਾ।
ਬਈ ਹਾਂ ਕਿਤੇ ਮੰਮੀ ਚਪੇੜ ਨਾ ਮਾਰਦੇ।
ਹਮ
ਹਮ। ਇੱਥੇ ਤਾਂ ਮੀਂਹ ਪੈ ਰਿਹਾ ਤੇ ਜੀ ਅਲੱਗ ਹੋ ਗਿਆ
ਹਾਂ - ਹਾਂ ਬੇਟਾ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
ਹੈਂ।
ਉਪਲ ਆਜਾ਼ ਇਧਰ ਆ ਹਾਂ ਠੀਕ ਹੈ। ਆਜੋ- ਆਜੋ ਹੱਥ ਦੋ ਹਾਂ ਬੇਟਾ
ਕੀ ਕਹਿ ਰਿਹਾ ਏ?
ਮਮਾ ਆਜੋਂ
ਮਮਾ ਅਜੋ ਉੱਠ ਕੇ ਹਮ ਉਤੇ ਵੀ ਤੇਜ ਹੋ ਰੀ ਏ
ਬਹੁਤ ਤੇਜ ਆ ਬੋਤ
ਕਿਆ ਕਰ ਰੋਏਗਾ ਐਕਟਿੰਗ ਕਰ ਕਰਕੇ ਮਤ ਰੋ ਚਲ ਛੱਤੀ ਛੱਤੀ ਲਿੱਖ ਲੋ। ਹੂੰ। ਹੋਰ ਰੀਡਿੰਗ ਲੇ ਦੁਬਾਰਾ
ਨਹੀਂ ਬੋਤ ਬਾਰਿਸ਼ ਹੋਈ ਪਈ ਬੋਤ
ਹਾਂ। ਇੱਥੇ ਵੀ ਬੋਤ ਮੀਂਹ ਪੈ ਰਿਹਾ ਸੈਕਿੰਡ ਕੋਸ਼ਚਨ ਰੀਡ ਕਰ ਦੁਬਾਰਾ ਹੈਂ
ਚਲੋ ਬੋਤ ਬਾਰਿਸ਼ ਹੋ ਰਹੀ ਐ। ਬੋਤ ਬਾਰਿਸ਼ ਏ। ਕਹਿੰਦਾ ਬਹੁਤ ਬਾਰਿਸ਼ ਹੋ ਰਹੀ ਏ।
ਹੂੰ ਤੇ ਬੋਤ ਬਾਰਿਸ਼ ਹੋ ਰਹੀ। ਕਿ ਤੂੰ ਕੀ ਕਹਨਾ ਬੋਤ ਬਾਰਿਸ਼ ਤੋਂ
ਹਣ ਮਨ ਲੱਗਿਆ ਪੜ੍ਹਨ ਲੱਗਿਆ ਉਹ
ਹਾਂ ਹੁਨ ਲੱਗਿਆ ਹੁਨ ਚਪੇੜਾਂ ਖਾਏ ਨਾ ਆਵਾਜ਼ ਆਈ ਨਾ ਹੁਨ ਹੁਣ ਥੱਪੜ ਖਾਇਆ ਨਾ ਦੋ ਥੱਪੜ ਖਾਏ ਨਈ ਤਾਂ ਕਦੇ ਰੇਜ਼ਰ ਨਾਲ ਖੇਲ ਰਿਹਾ ਕਦੇ ਕਿਸੀ ਚੀਜ਼ ਨਾਲ ਖੇਲ ਰਿਹਾ।
ਹਾਂ -ਹਾਂ ਯਾਰ ਏਦਾਂ ਈ ਹੁੰਦੇ ਇਹਨਾ ਨਾਲੇ ਹੂੰ। ਘੰਟਾ ਰਹੇ ਗਿਆ ਹੁਨ ਹੋਜੂਗਾ ਏਦਾ ਕੰਮ
ਅੱਜ ਤੋਂ ਮੀਂਹ ਪੈ ਰਿਹਾ ਹੁਣ ਓਦਾਂ ਵੀ ਨੀ ਜਾ ਹੋਣਾ ਖੇਡਣ
ਹਾਂ ਮੀਂਹ 'ਚ ਕਿੱਦਾਂ ਜਾਊਗਾ।
ਹੂੰ ਘਰੇ ਰਹਿਨਾ ਅੱਜ ਤਾਂ ਮੀਂਹ ਤਾਂ ਸਵੇਰ ਦਾ ਬੰਦ ਈ ਨਈ ਹੋਇਆ। ਕੇ ਨੀ ਮੀਂਹ ਤਾਂ
ਹਾਂ
ਹੂੰ ਇਸ ਟੇਮ ਤਾਂ ਇਦਾਂ ਦੀ ਭੁੱਖ ਲੱਗਦੀ ਆ ਕੁੱਚ ਸਨੈਕਸ ਵਗੈਰਾ ਖਾਲੋ। ਹੈਨਾ ਹੈਲੋ ਆਵਾਜ਼ ਆਨੀ ਬੰਦ ਹੋ ਗੀ ਤੁਹਾਡੀ ਹੈਲੋ ਗਾਰ ਬੇ ਜੀ ਏ ਆਰ ਬੀ ਏ ਜੀ